ਹੈਲੋ।
ਹੈਲੋ ਕਿਆ ਕਰ ਹਾਂਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਬਸ ਵਧੀਆ ਤੁਸੀਂ ਆਪਣੀ ਸੁਣਾਓ?
ਬਸ ਵਧੀਆ ਜੀ, ਹੋਰ ਕੀ ਕਰ ਰਹੇ ਸੀ?
ਕੁਛ ਨਾ ਬਸ ਖਾਣਾ ਖਾ ਕੇ ਬੈਠੇ ਸੀ।
ਅੱਛਾ ਜੀ, ਕੀ ਬਣਾਇਆ ਹੋਇਆ ਸੀ ਅੱਜ।
ਅੱਜ ਅੱਜ ਸੇਵੀਆਂ ਬਣਾਈਆਂ ਨਮਕੀਨ।
ਅੱਛਾ ਜੀ, ਤੇ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ?
ਬਸ ਪਿਆਜ ਪਿਉਜ ਪਿਆਜ ਵਿੱਚ ਕੋਈ ਸਬਜ਼ੀ ਸੁਬਜੀੀ ਪਾ ਲੈ ਬੰਦਾ। ਪਿਆਜ ਟਮਾਟਰ ਪਾ ਲੇ ਨਾਲ।
ਅੱਛਾ ਜੀ।
ਬਸ ਉਹਦਾ ਤੜਕਾ ਲਾ ਲੈ, ਬਾਅਦ ਵਿਚ ਸੇਵੀਆਂ ਪਾ ਲੈ ਬੰਦਾ। ਪਾਣੀ ਪੂਣੀ ਪਾ ਕੇ ਹਾਂ। ਉਹ ਫਿਰ ਸਵਾਦ ਬਣ ਜਾਂਦੀਆਂ ਮੈਗੀ ਵਾਂਗੂ।
ਹਾਂਜੀ ਤੇ ਖਾ ਪੀ ਲੈਂਦੇ ਨੇ ਸਾਰੇ ਬੱਚੇ ਬੁੱਚੇ।
ਹਾਂ ਸਭ ਖਾ ਲੈਂਦੇ ਆ ਖੁਸ਼ ਹੋ ਕੇ ਖਾਂਦੇ ਸਗੋਂ। ਮਿੱਠੀਆਂ ਨਹੀਂੀ ਖਾਂਦੇ ਸਗੋਂ, ਨਮਕੀਨ ਖਾ ਲੈਂਦੇ ਸਾਰੇ।
ਅੱਛਾ ਅੱਛਾ।
ਹੂੰ ਨਮਕੀਨ ਖੁਸ਼ ਹੋ ਕੇ ਖਾਂਦੇ ਸਾਰੇ।
ਹਾਂਜੀ ਹਾਂਜੀ ਹੋਰ ਉਂਜ ਤਾਨੂੰ ਕੀ ਪਸੰਦ ਹੈ ਖਾਣ ਚ।
ਖਾਣ ਚ ਸਭ ਕੁਛ ਖਾ ਲਈਦਾ ਅਸੀਂ। ਹਰੇਕ ਸਬਜ਼ੀ ਖਾ ਲਈਦੀ ਏ।
ਹੂੰ ਹੂੰ।
ਹਾਂ।
ਜਿਵੇਂ ਅੱਜ ਕੱਲ੍ਹ ਦੇ ਬੱਚੇ ਨਹੀਂ ਪਸੰਦ ਕਰਦੇ ਨਾ ਹਰੀਆਂ ਸਬਜ਼ੀਆਂ ਖਾਣੀਆਂ।
ਬੱਚੇ ਨਹੀਂ ਖਾਂਦੇ ਅਸੀਂ ਤੇ ਖਾਈ ਲਈ ਦੀ ਏ, ਬੱਚੇ ਮੂਡ ਨਾਲ ਖਾਂਦੇ ਹੈ। ਮਰਜੀੀ ਆਏ ਤੇ ਖਾ ਲੈਂਦੇ ਆ, ਨਹੀਂ ਮਰਜੀੀ ਆਏ ਤੇ ਨਹੀਂ ਖਾਂਦੇ।
ਹੂੰ ਹੂੰ।
ਬੱਚਿਆਂ ਦੀ ਮਰਜ਼ੀ ਹੁੰਦੀ ਹੈ ਜੇ ਖਾ ਲੈਣਦੇ ਠੀਕ ਆ, ਨਹੀਂ ਤੇ ਕੁਛ ਹੋਰ ਬਣਾਣਾ ਪੈ ਜਾਂਦਾ ਉਹਨਾਂ ਵਾਸਤੇ।
ਹਾਂਜੀ ਇਹ ਤਾਂ ਹੈ ਹੀ ਹੈ।
ਹਾਂਜੀ।
ਹੋਰ ਪਹਿਲੇ ਟਾਈਮ ਤਾਂ ਉਂਝ ਵੀ ਬੜੇ ਵਧੀਆ ਹੁੰਦੇ ਸੀ, ਲੋਕੀ ਇਨਾ ਕੁਛ ਖੇਲਦੇ ਸੀ ਗਿੱਟੇ ਖੇਲਏ ਸਟੱਪ
ਹੋਰ ਅੱਜ ਕੱਲ੍ਹ ਕਿੱਥੇ ਖੇਲਣਾ ਪਾਰਕ ਚ ਜਾਂਦੇ ਬਚ ਜੇ ਕਿਸੇ ਨੇ ਝੂਡੇ ਝਾਂਡੇ ਲੈਣ ਪਾਰਕ ਹੈ ਥੋੜ੍ਹੀ ਦੂਰ ਉੱਥੇ ਚੱਲ ਜਾਂਦੇ ਆ ਝੂਟੇ ਲੈਣ। ਉਹ ਝੂਲੇ ਵਗੈਰਾ ਲੱਗੇ ਦੇ ਆ ਉੱਥੇ।
ਹਾਂਜੀ।
ਤੇ ਓਥੇ ਚਲ ਜਾਂਦੇ ਆ ਲੈਣ।
ਤੇ ਤੁਸੀਂ ਵੀ ਆਪਣੇ ਸਕੂਲ ਟਾਈਮ ਰੱਸੀ ਟੱਪਦੇ ਸੀ ਕਰਦੇ ਹੁੰਦੇ ਓ।
ਹਾਂ ਅਸੀਂ ਰੱਸੀ ਟੱਪਦੇ ਸੀ ਬੋਰੀ ਦੇ ਵਿੱਚ ਪੈਰ ਪਾ ਕੇ ਓ ਕਰਦੇ ਹੁੰਦੇ ਸੀ ਬੋਰੀ ਆਲਾ ਫੇਰ ਚਮਚ ਦੇ ਵਿੱਚ ਓ ਪਾ ਕੇ ਬੀਟ ਆਲੂ
ਹਾਂਜੀ।
ਓਹ ਕਰਨਾ, ਹਾਂ ਰੇਸ ਲਗਾਂਦੇ ਸੀ। ਆਲੂ ਪਾ ਕੇ ਚਮਚ ਦੇ ਵਿੱਚ ਤੇ ਫੇਰ ਦੋੜਨਾ।
ਹਾਂਜੀ ਹ
ਜਾਂ ਨਿੰਬੂ ਪਾਣਾ ਜਾਂ ਆਲੂ ਪਾਣਾ।
ਹਾਂਜੀ।
ਓ ਫੇਰ ਦੌੜ ਹ ਰੇਸ ਲਗਾਈ ਦੀ ਸੀ।
ਹੂੰ-ਹੂੰ ਤੇ ਸਟਾਪੂ ਵਗੈਰਾ ਤੁਸੀਂ ਵੀ
ਸਟੈਪੂ ਬਥੇਰਾ ਸ਼ ਸ਼ਟੈਪੂ ਖੇਲੀ ਦਾ ਸੀ।
ਹੂੰ-ਹੂੰ।
ਹ ਓ ਟੈਮ ਬਥੇਰਾ ਅੱਜ-ਕੱਲ ਅੱਜ-ਕੱਲ ਖੇਲਦਾ ਕੋਈ ਵੀ ਨੀ ਬੱਚਾ ਖੇਲਦਾ ਅੱਜ-ਕੱਲ ਫੋਨ ਚਾਇਦੇ ਬੱਚਿਆਂ ਨੂੰ ਬਸ
ਹਾਂਜੀ।
ਅੱਜ ਕੱਲ੍ਹ ਖੇਲਾਂ ਹੈ ਨੀ ਰਈਆ ਰਿਆਂ ਤੇ ਫੋਨਾਂ ਤੇ ਬਸ ਲੱਗੇ ਰੇਂਨ ਤੇ ਸਈ ਏ।
ਹੋਰ ਮਿੱਠੇ ਵਿੱਚ ਕੀ ਪਸੰਦ ਤਾਨੂੰ?
ਮਿੱਠੇ ਮੈਂ ਸ਼ੂਗਰ ਕਰਕੇ ਮਿੱਠਾ ਕੱਟ ਖਾਂਨੀ ਆਂ।
ਅੱਛਾ ਜੀ।
ਹਾਂ ਬੱਚੇ ਖਾ ਲੈਂਦੇ ਆ ਮਿੱਠਾ, ਤੇ ਪਰ ਮੈਂ ਕੱਟ ਖਾਂਨੀ ਆਂ। ਸ਼ੂਗਰ ਹੋਣ ਕਰਕੇ ਵੀ ਨਈ ਖਾਈਦਾ ਮਿੱਠਾ ਜਾਦਾ।
ਹੂੰ-ਹੂੰ।
ਸੇਵੀਆਂ ਮਿੱਠੀਆਂ ਵੀ ਬਣ ਜਾਂਦੀਆਂ ਐ, ਮਿੱਠੀਆਂ ਵੀ ਬਣਾ ਲਈਦੀਆਂ ਹਾਂ। ਦੋਧ ਨਾ ਕੇ।
ਹੂੰ-ਹੂੰ, ਅੱਜ-ਕੱਲ ਜਿਵੇਂ ਅਚਾਰਾਂ ਦਾ ਮੌਸਮ ਸ਼ੁਰੂ ਹੋ ਗਿਆ। ਅਚਾਰ ਵਗੈਰਾ ਸ਼ੁਰੂ ਹੋ ਗਏ ਹੋਨੇ ਆ ਤੁਆਡੇ ਵੀ ਪੈਣੇ?
ਹਾਂਜੀ-ਹਾਂਜੀ ਸ਼ੁਰੂ ਹੋ ਗਏ ਆ ਬਸ ਪਾਣੇ ਹਾਂਜੀ।
ਅੱਛਾ ਜੀ ਫੇਰ ਤੁਸੀਂ ਕਿੱ ਕਿੱਦਾਂ-ਕਿੱਦਾਂ ਅਚਾਰ ਪਾਂਦੇ ਓ?
ਮੈਂ ਨਿੰਬੂ ਦਾ ਪਾ ਲੈਨੀ ਆ, ਅੰਬ ਦਾ ਪਾ ਲਈ ਦਾ ਆ ਚਟਨੀ ਮਿੱ ਠੀ ਪਾ ਲਈ ਦੀ ਐ।
ਅੱਛਾ ਜੀ, ਤੇ ਕਿਵੇਂ ਬਣਾਦੇ ਓ ਚਟਨੀ ਤੁਸੀਂ?
ਚਟਨੀ ਬਸ ਓਨੂੰ ਕੜ ਕੇ ਵਿੱਚ ਇਜੇ ਈ ਖੰਡ ਪਾ ਲੈਣੀ ਵਿੱਚ, ਤੇ ਓਨੂੰ ਤਾਰ ਬਣਾ ਲੈਣੀ ਥੋੜ੍ਹੀ
ਅੱਛਾ ਜੀ।
ਖੰਡ ਦੀ, ਹਾਂ ਓਹ ਫੇਰ ਦੇਖ ਦੇਖ ਲੈਣੀ ਵੀ ਹਾਂ ਤਾਰ ਬਣਦੀ ਐ ਤੇ ਫੇਰ ਓਨੂੰ ਬਸ ਵਿੱਚ ਡਰਾਈ ਫਰੂਟ ਵਗੈਰਾ ਪਾ ਲੋ।
ਅੱਛਾ ਜੀ।
ਹਾਂ।
ਤੇ ਟੀਵੀ ਦੇਖਣਾ ਪਸੰਦ ਕਰਦੇ ਓ ਤੁਸੀਂ?
ਹਾਂ ਟੀ ਵੀ ਦੇਖੀ ਦੈ।
ਅੱਛਾ ਜ਼ਾਅਦਾ ਫਿਲਮਾਂ ਪਸੰਦ ਨੇ ਕਿ ਨਾਟਕ ਵਗੈਰਾ ਤੁਆਨੂੰ।
ਨਾਟਕ ਘੱਟ ਈ ਦੇਖੀ ਦੇ ਫਿਲਮਾਂ ਈ ਦੇਖੀ ਦੀਆਂ।
ਅੱਛਾ ਜੀ ਤੇ ਹੁਨ ਜੇ ਤੁਆਨੂੰ ਸਈ ਫਿਲਮ ਜੇੜੀ ਫੈਮਿਲੀ ਫਿਲਮ ਹੋਏ ਓ ਤੁਆਨੂੰ ਕੇੜੀ ਅੱਛੀ ਲੱਗਦੀ ਐ ਜੀ?
ਭਾਗਵਾਨ ਬੜੀ ਅੱਛੀ ਲੱਗਦੀ ਐ।
ਅੱਛਾ ਜੀ।
ਹਾਂ।
ਜਿਵੇਂ ਕਈ ਲੋਕ ਨਾਟਕ ਵੀ ਲਾਈਕ ਕਰਦੇ ਨੇ ਕਈ ਵੇਖਦੇ ਨੇ।
ਨਾਟਕ ਘੱਟ ਦੇਖੀ ਦਾ ਅਸੀ ਕੋਈ ਸਈ ਹੋਵੇ ਤੇ ਦੇਖ ਨਿਕਲੇ ਜਾਨੇ ਤੇ ਓਦਾਂ ਨਈਂ
ਅੱਛਾ ਜੀ ਅਤੇ ਹੋਰ ਛੁੱਟੀਆਂ ਕਿਵੇਂ ਬੀਤੀਆਂ ਬੱਚੇਆਂ ਦੀਆਂ?
ਬਸ ਛੁੱਟੀਆਂ ਵਦੀਆ ਰਈਆਂ। ਘੁੰਮਨ ਫਿਰਨ ਚ ਵੀ ਬਚੇ ਰਏ, ਅ
ਤੁਸੀਂ
ਡਲੋਜੀ ਕੋਲ ਐ ਪੈਂਦਾ ਡਲੋਜੀ ਚਲ ਜਾਈਦੈ ਹੋਰ। ਓਥੇ ਘੁੰਮ ਆਏ ਸੀ ਜਾ ਕੇ। ਬੱਚੇ ਮਾਤਾ ਦੇ ਚਲੇ ਗਏ ਸੀ ਓਥੇ ਚਲੇ ਗਏ ਸੀ ਓਥੇ ਘੁੰਮ ਆਏ ਸੀ।
ਅੱਛਾ ਜੀ।
ਹੂੰ।
ਤੇ ਓਥੇ ਰਸ਼ ਹੋਨੈ ਮਾਤਾ ਤੇ ਕਾਫੀ?
ਹਾਂ ਕਾਫ਼ੀ ਰਸ਼ ਸੀ ਬੜੀ ਦੁਨੀਆਂ ਸੀ।
ਹੂੰ-ਹੂੰ। ਓਥੇ ਤਾਂ ਅੱਗੇ ਪਿੱਛੇ ਵੀ ਇੰਨਾ ਰਸ਼ ਹੋ ਜਾਂਦਾ ਹੁਨ ਤਾਂ ਵੈਸੇ ਈ ਛੁੱਟੀਆਂ ਸੀ ਬੱਚੇਆਂ ਦੀਆਂ। ਹੂੰ-ਹੂੰ।
ਛੁੱਟੀਆਂ ਵੀ ਬੋਤ ਰੱਸ਼ ਸੀ।
ਹੂੰ-ਹੂੰ ਤੇ ਜਿਵੇਂ ਓਥੇ ਡਲੌਜ਼ੀ ਦਾ ਕਿਵੇਂ ਦਾ ਮੌਸਮ ਰੈਂਦਾ ਓਥੇ?
ਠੀਕ ਆ ਹਾਲੇ ਵੈਸੇ ਬਰਫ ਨਈਂ ਪਈ ਹਾਲੇ।
ਅੱਛਾ ਜੀ।
ਹਾਂ ਬਰਫ ਨੀ ਪਈ ਅਜੇ। ਤੇ ਓਦਾ ਮੌਸਮ ਠੀਕ ਆ ਰਾਜ ਸ਼ਾਮ ਦੇ ਟੈਮ ਠੰਡਾ ਰੈਂਦਾ ਕਾਫੀ।
ਅੱਛਾ ਜੀ।
ਹੂੰ।
ਤੇ ਬਾਰਿਸ਼ ਵਗੈਰਾ ਹੋਈ ਓਦਰ ਕਿ ਨਈਂ?
ਘੱਟ ਈ ਹੋਈ ਬਾਰਿਸ਼।
ਅੱਛਾ ਜੀ।
ਹੂੰ।
ਤੇ ਹੋਰ ਅਸੀਂ ਗਏ ਸੀ ਜੈਪੁਰ ਘੁੰਮਨ ਗਏ ਸੀ।
ਅੱਛਾ-ਅੱਛਾ
ਹਾਂਜੀ, ਓ ਵੀ ਬੋਹਤ ਵਦੀਆ ਜਗਾ ਹੈਗੀ ਆ ਘੁੰਮਨ ਵਾਸਤੇ।
ਹੂੰ-ਹੂੰ।
ਓਥੇ ਇੱਕ ਹਵਾ ਮਹਿਲ ਐ ਬੋਤ ਅੱਛਾ ਹੈਗਾ ਐ। ਸ਼ੀਸ਼ੇ ਦਾ ਬਨੇਆ ਹੋਏਆ ਸਾਰਾ। ਓਥੇ ਕਈ ਹਿੰਦੀ ਫਿਲਮਾਂ ਦੀ ਸ਼ੂਟਿੰਗ ਹੋਈ ਐ।
ਜੈਪੁਰ ਚ
ਹਾਂਜੀ, ਕਈ ਅ ਜੀ ਟੀ ਵੀ ਤੇ ਨਾਟਕ ਆਂਦ ਦੇ ਹੀ ਯੋਧਾ- ਅਕਬਰ ਵਗੈਰਾ ਉਹਨਾਂ ਦੀ ਸ਼ੂਟਿੰਗ ਵੀ ਉੱਥੇ ਇ ਹੋਈ ਐ, ਜੈਪੁਰ ਚ ਹੀ, ਹਾਂਜੀ। ਇਹ ਹਮ ਸਾਥ-ਸਾਥ ਫਿਲਮ ਐ ਇਹਦੀ ਸ਼ੂਟਿੰਗ ਵੀ ਜੈਪੁਰ 'ਚ ਹੀ ਹੋਈ ਦੀ ਐ। ਹਾਂਜੀ, ਉੱਥੇ ਕਿਲ੍ਹਾ ਏ। ਉਸੇ ਕਿਲੇ ਦੇ ਵਿੱਚ ਹੀ ਏਦੀ, ਛੁਟ, ਹਾਂਜੀ। ਉਹ ਜਦੋਂ ਕੁਮਣ ਜਾਂਦੇ ਨੇ, ਉਹ ਸਾਰੀ ਜੈਪੁਰ ਦੀ ਸ਼ੂਟਿੰਗ ਹੈਗੀ ਐ।
ਅੱਛਾ।
ਹਾਂਜੀ, ਓਹ ਉੱਥੇ ਕਿਲ੍ਹਾ ਹੈਗਾ ਨਾ ਜੈਪੁਰ ਇ ਹੈ, ਜਿੱਥੇ ਉਹ ਕਿਲ੍ਹੇ ਵਿੱਚ ਆਏਯੋ ਤੁਸੀ ਸਾਰੇ, ਓਝ ਵੀ ਕਈ ਅਥੇ ਕਈ ਜਗ੍ਹਾ ਹੈਗੀਆਂ ਨੇ ਚੌਂਕ ਨੇ, ਇੰਨੇ ਅੱਛੇ-ਅੱਛੇ। ਉਂਝ ਵੀ ਇਦਾਂ ਦੀ ਜੈਪੁਰ ਚਦਰਾਂ ਹੋ ਗਈਆਂ ਓਹ ਬੜੀਆਂ ਸਸਤੀਆਂ ਵੀ ਨੇ ਦੂਜੇ ਸ਼ਹਿਰਾਂ ਨਾਲੋਂ। ਇੱਥੇ ਲਾਖ ਦੀਆਂ ਚੂੜੀਆਂ ਹੋ ਗਈਆਂ, ਇਹ ਚੀਜ਼ਾਂ ਇੱਧਰ ਹੀ ਮਿਲਦੀਆਂ ਮਿਲਦੀਆ ਨੇ ਉਹ ਆਮ ਨੀ ਮਿਲਦੀਆਂ ਨਾ। ਇੱਧਰ ਇਹ ਚੀਜ਼ਾਂ ਦਾ ਜ਼ਿਆਦਾ ਰਿਵਾਜ਼ ਹੈਗਾ।
ਅੱਛਾ, ਲਿਆਂਦਾ ਹੋਣਾ ਓਥੋਂ ਸਮਾਨ।
ਹੋਰ, ਅਸੀਂ ਵੀ ਵੈਸ਼ਨੋ ਮਾਤਾ ਗਏ ਸੀਗੇ। ਇਸ, ਵਾਰੀ ਹਾਂਜੀ। ਅਸੀਂ ਗਏ ਸੀ, ਹਾਂਜੀ। ਸੱਤਰ- ਅੱਸੀ ਹਜ਼ਾਰ ਬੰਦਾ ਸੀਗਾ।
ਦਾ ਬੜਾ ਰਸ਼ ਈ ਬੜਾ ਹੁੰਦਾ ਤੇ ਜਾਨ ਦਾ ਵੀ ਬੜੀ ਮੁਸ਼ਕਿਲ ਹੁੰਦੀ।
ਹਾਂਜੀ, ਅਸੀਂ ਗਏ ਉਦੋਂ ਵੀ ਸੱਤਰ- ਅੱਸੀ ਹਜ਼ਾਰ ਬੰਦਾ ਉੱਤੇ ਪਹੁੰਚਿਆ ਹੋਇਆ ਸੀ। ਮੱਥਾ ਟੇਕਨ ਵਾਲਾ। ਇਸ ਵਾਰੀ ਓਥੇ ਵੀ ਇੰਨੀ ਠੰਡ ਨੀ ਹੈ ਸੀ।
ਗਰਮੀ ਉੱਥੇ ਵੀ ਗਰਮੀ ਏ, ਬ ਬਾਰਿਸ਼ ਨਈ ਨਾ ਪਈ। ਹੁਣ ਬਾਰਿਸ਼ਾਂ ਪੈਣਗੀਆਂ ਤੇ ਫੇਰ ਫ਼ਰਕ ਪੈਣਾ।
ਹਾਂਜੀ, ਇਸ ਬਾਰੇ ਕੁਛ ਬਰਸਾਤਾਂ ਦਾ ਹਜੇ ਕਿਤੇ ਵੀ ਨੀ ਹੈ।
ਹਾਂ, ਹੁਣ ਬਾਰਿਸ਼ਾਂ ਪੈਣਗੀਆਂ ਹੁਣ ਜੁਲਾਈ ਮਹੀਨੇ ਬਾਰਿਸ਼ਾਂ ਸ਼ੁਰੂ ਹੋ ਜਾਣੀਆਂ।
ਹੁੰ।
ਜੁਲਾਈ ਮਹੀਨੇ ਪੈਣਗੀਆਂ ਬਾਰਸ਼ਾ।
ਓਹੀ ਕੱਲ੍ਹ, ਅਸੀਂ ਵੀ ਆਪਣੇ ਬੱਚਿਆਂ ਨੂੰ ਗੀਟੇ ਖੇਲਣਾ ਸਿਖਾਏ ਕਰਦੇ ਹੀ। ਅਸੀਂ ਕੇਯਾ ਇੰਝ ਗੀਟੇ ਖੇਲਦੇ ਸੀ ਅਸੀਂ ਆਪਣੇ ਟਾਈਮ ਵਿੱਚ। ਹਾਂ।
ਹਾਂ,
ਹੈਰਾਨ ਹੋ ਰਹੇ ਸੀ ਕੀ ਪੱਥਰਾਂ ਨਾਲ ਵੀ ਖੇਲਦਾ ਸੀ ਕੋਈ। ਫੇਰ ਅਸੀਂ ਦੱਸਿਆ
ਪੱਥਰਾਂ ਨਾਲ ਹੀ ਖੇਲ ਖੇਲਦੇ ਹੁੰਦੇ ਸੀ ਅਸੀਂ ਵੀ, ਜਾਂ ਈਮਲੀ ਦੀਆਂ ਗਿਟਕਾਂ ਲੈਣੀਆਂ, ਉਹਨਾਂ ਨਾਲ ਖੇਲਣਾ। ਗਿਟਕਾਂ ਨਾਲ ਬੜਾ ਖੇਲੀ ਦਾ ਹੁੰਦਾ ਸੀ। ਇਮਲੀ ਦੀਆਂ ਗਿਟਕਾਂ ਨਾਲ।
ਹਾਂਜੀ-ਹਾਂਜੀ, ਉਂਜ ਕੈਰਮ ਬੋਰਡ ਵਗੈਰਾ ਖੇਲਦੇ ਹੋ ਤੁਸੀਂ।
ਹਾਂਜੀ-ਹਾਂਜੀ।
ਕੇੜੀ ਖੇਲ ਪਸੰਦ ਹੈ? ਲੂਡੋ ਖੇਡਣਾ ਅੱਛਾ ਲੱਗਦਾ, ਕੈਰਮ ਬੋਰਡ ਅੱਛਾ ਲੱਗਦਾ ਤੁਹਾਨੂੰ।
ਦੋਨੋ ਖੇਲ ਲਈ ਦੀਆਂ।
ਅੱਛਾ-ਅੱਛਾ।
ਲੂਡੋ ਵੀ, ਕੈਰਮ ਬੋਰਡ ਵੀ ਦੋਨੋ ਖੇਲ ਲਈ ਦੀਆਂ।
ਹੁੰ-ਹੁੰ।
ਬੱਚਿਆਂ ਨਾਲ ਖੇਲ ਲੈਂਨੇਂ।
ਹਾਂ ਥੋੜਾ ਮਨ ਲੱਗਾ ਰਹਿੰਦਾ ਬੱਚਿਆਂ ਨਾਲ, ਉਝ ਤਾਂ ਬੱਚੇ ਫੋਨਾਂ ਨੂੰ ਛੱਡਦੇ ਨੀ।
ਹਾਂ, ਜ਼ਿਲ੍ਹੇ ਵਿਹਲਾ ਟਾਈਮ ਹੋਇਆ ਤੇ ਥੋੜਾ ਖੇਲ ਲਿਆ।
ਹੁੰ। ਵਧੀਆ, ਥੋੜ੍ਹਾ ਖੇਲਦਾ ਵੀ ਚਾਈਦਾ ਨਹੀਂ ਤਾਂ ਫੇਰ ਬੱਚੇ ਕਹਿੰਦੇ ਨੇ, ਸਾਨੂੰ ਫੋਨ ਹੀ ਦਈ ਰੱ
ਬਸ, ਉਹ ਸਾਰਾ ਦਿਨ ਫੇਰ ਫੋਨ ਤੇ ਲੱਗੇ ਰਹਿੰਦੇ ਜੇ, ਨਾਲ ਆਪ ਖੇਲ ਲੋ ਤੇ ਬ ਬੱਚੇ, ਚਲੋ ਖੇਲਣ ਲੱਗ ਜਾਂਦੇ ਥੋੜਾ ਬਹੁਤਾ ਹੰਮ।
ਹੋਰ ਰਾਤੀ ਕੀ ਬਣਾਉਣ ਦਾ ਸੋਚੇਆ ਫੇਰ?
ਰਾਤੀ ਹੁਣ ਬਣਾਉਣੇ ਆ ਦਾਲ ਭਿਉਈ ਦੀ ਹੈ। ਮਾਂ ਦੀ ਉਹਨਾਂ ਉਹ ਸਾਂਬਰ ਸੀ ਕੱਲ ਬਣਾਇਆ ਦਾ ਤੇ ਹੁਣ ਐ ਵੜੇ ਬਣਾਉਣੇ ਰਾਤੀ। ਸਾਂਬਰ ਬੜੇ ਖਾਣੇ ਹੈ।
ਅੱਛਾ ਜੀ, ਫਿਰ ਤੁਸੀਂ ਸਾਰਾ ਕੁਛ ਜ਼ਿਆਦਾਤਰ ਘਰ ਹੀ ਬਣਾਉਂਦੇ ਔ ਆਪੇ ਹੀ।
ਹਾਂਜੀ, ਘਰ ਹੀ ਬਣਾਈ ਦਾ ਸਭ ਕੁਛ।
ਅੱਛਾ, ਤੇ ਰੇਹੜੀਆਂ ਤੇ ਖਾਣਾ ਵੀ ਪਸੰਦ ਕਰਦੇਓ ਜਾਂ ਘਰ ਹੀ ਆਪਣਾ?
ਬਹੁਤ ਘੱਟ ਕਦੀ- ਕਦੀ ਖਾ ਵੀ ਲਈ ਦਾ ਰੇਹੜੀਆਂ ਤੋਂ। ਹੰਮ ਲਿਆ ਕੇ ਬੁਜ਼ਾਰੋ।
ਜ਼ਿਆਦਾਤਰ ਆਪਣੇ
ਜਆਦਾ ਘਰ ਜਆਦਾਤਰ ਘਰ ਹੀ ਬਣਾਈ ਦਾ।
ਹੰਮ-ਹੰਮ
ਆਪਣਾ ਬਣਾ ਕੇ ਖੁਸ਼ ਰਹਿੰਨੇ ਹਾਂ।
ਹੰਮ-ਹੰਮ, ਉਹ ਫਿਰ ਬੰਦੇ ਨੂੰ ਪਤਾ ਨਾ ਸੀ ਸਾਫ਼ ਸੁਥ ਸਹੀ ਚੀਜ਼ ਬਣਾ ਰਿਹਾ ਹਾਂ ਹੰਮ-ਹੰਮ
ਹੁਣ ਦਾਲ ਬੀਟ ਕੀਤੀ ਹੈ, ਤੇ ਹੁਣ ਬਸ ਸ਼ਾਮੀ ਬਣਾਉਣੇ ਏ।
ਚਲੋ ਵਿੱਚ ਨਾ ਫ਼ੋਨ ਆ ਰਿਹਾ ਜੀ, ਮੈਂ ਬਾਅਦ 'ਚੋਂ ਕਰਾਂਗੀ।
ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਬਾਏ।